ਹਾਂਜੀ-ਹਾਂਜੀ ਸਤਿ ਸ਼੍ਰੀ ਅਕਾਲ ਦੀਦੀ, ਹੋਰ ਸੁਣਾਓ ਕਿਦਾਂ ਠੀਕ ਹੋ, ਹਾਂਜੀ
ਹਾਂਜੀ ਠੀਕ ਹੈ ਜੀ, ਤੁਸੀਂ ਸੁਣਾਓ ਕੀ ਹਾਲ ਚਾਲ ਹੈ?
ਹਾਂਜੀ-ਹਾਂਜੀ, ਮੈਂ ਵਧੀਆ ਠੀਕ ਠਾਕ, ਤੁਸੀਂ ਸੁਣਾਓ?
ਪਰਿਵਾਰ ਚ' ਸਾਰੇ ਕਿਵੇਂ ਨੇ ਠੀਕ ਨੇ?
ਹਾਂਜੀ-ਹਾਂਜੀ, ਸਾਰੇ ਵਧੀਆ ਠੀਕ ਠਾਕ, ਤੁਸੀਂ ਸੁਣਾਓ ਕਿੱਦਾਂ?
ਠੀਕ ਹੈ, ਆਪਾਂ ਵੀ ਸਾਰੇ ਠੀਕ ਨੇ
ਹਾਂਜੀ-ਹਾਂਜੀ ਚਲੋ ਪਰਮਾਤਮਾ ਵਧੀਆ ਹੀ ਰੱਖੇ ਨਾ, ਸਾਰੇ ਠੀਕ ਠਾਕ ਰਹਿਣ
ਹਾਂਜੀ-ਹਾਂਜੀ, ਬਿਲਕੁਲ ਜੀ ਬਿਲਕੁਲ, ਅੱਜ ਆਪਾਂ ਜਿਸਵਸ਼ ਤੇ ਗੱਲ ਕਰਨੀ ਆ ਉਹ ਹੈ ਜੀ, ਤਿਉਹਾਰ
ਅੱਛਾ ਜੀ, ਠੀਕ ਹੈ ਜੀ।
ਹਾਂਜੀ, ਤਿਉਹਾਰ ਤੇ ਆਪਾਂ ਗੱਲ ਕਰਨੀ ਹੈ। ਤੇ ਮੈਨੂੰ ਇਹ ਦੱਸੋ ਤਿਉਹਾਰ ਬਾਰੇ ਤੁਹਾਡਾ ਕੀ ਵਿਚਾਰ ਹੈ?
ਹਾਂਜੀ, ਤਿਉਹਾਰ ਮਤਲਬ ਵਧੀਆ ਹੁੰਦੇ ਹੈ ਕਾਫੀ, ਜਿੱਦਾਂ ਮਨਾਉਣ ਵਿੱਚ ਨਾ ਇੱਕ ਤਰ੍ਹਾਂ ਤੋਂ ਚਲੋ ਮਤਲਬ ਭੈਣ ਭਰਾਵਾਂ ਦਾ ਪਿਆਰ ਹੁੰਦਾ ਵਾ, ਤਿਉਹਾਰਾਂ ਵਿੱਚ ਚਲੋ ਰਕਸ਼ਾ ਬੰਧ ਲਗਾ ਲਓ, ਜਿੱਦਾਂ ਨਾ ਸਿਸਟਰਸ ਆਉਂਦੀਆਂ ਨੇ ਜਾਂ ਅਸੀਂ ਵੀ ਜਾਂਦੇ ਹਾਂ, ਆਪਣੇ ਬ੍ਰਦਰਸ ਘਰ, ਮਤਲਬ ਭੈਣ-ਭਰਾਵਾਂ ਤਉਰ ਹੁੰਦਾ ਇਹਦੇ ਵਿੱਚ ਨਾ, ਇਹ ਵਧੀਆ ਤਿਉਹਾਰ ਹੁੰਦਾ, ਰੱਖੜੀ ਲਗਾ, ਲੋਹੜੀ ਲਗਾ ਲੋ ਜਦੋਂ ਆਪਾਂ ਮਤਲਬ ਕਿਸੇ ਦੀ ਮੈਰਿਜ ਵਗੈਰਾ ਹੁੰਦੀ ਆ ਜਾਂ ਬੇਟਾ ਹੁੰਦਾ ਆ, ਉਦੋਂ ਅਸੀਂ ਲੋਹੜੀ ਪਾਉਂਦੇ ਹਾਂ। ਪਰਿਵਾਰ ਮਤਲਬ, ਇੱਕ ਦੂਸਰੇ ਨੂੰ ਆਪਾਂ ਜੋੜ ਕੇ ਰੱਖਦੇ ਹਾਂ ਨਾ, ਸਾਰੇ ਤਿਉਹਾਰ ਦੇ ਵਿੱਚ ਦੇਖਿਆ ਜਾਵੇ ਤਾਂ ਸਾਰੇ ਵਧੀਆ ਨੇ ਦਿਵਾਲੀ ਲਗਾ ਲੋ, ਕੋਈ ਤਿਉਹਾਰ ਮਤਲਬ ਇੱਕ ਖੁਸ਼ੀ ਜਿਹੀਂ ਹੁੰਦੀ ਹੈ ਵੀ ਹੁਣ ਤਿਉਹਾਰ ਆ ਗਿਆ ਤੇ ਚਲੋ ਹੈਨਾ, ਮਤਲਬ ਵਧੀਆ ਵਾ ਆਪਾਂ ਪਰਿਵਾਰ 'ਚ ਇਕੱਠੇ ਮਿਲਾਂਗੇ ਇੱਕ ਦੂਸਰੇ ਨੂੰ ਆਵਾਂਗੇ, ਜਾਵਾਂਗੇ ਜਾਂ ਕਿੱਦਾਂ ਨਾ, ਹਾਂਜੀ
ਬਿਲਕੁਲ, ਬਿਲਕੁਲ ਜਿਹੜਾ ਠੀਕ ਹੈ ਤੇ ਸਾਡੇ ਮਨੁੱਖੀ ਜੀਵਨ ਦੇ ਵਿੱਚ ਵੀ, ਤਿਉਹਾਰ ਦਾ ਇੰਨਾ ਕੁ ਮਹੱਤਵ ਮਤਲਬ ਹੈਗਾ ਵਾ, ਕਿ ਜੇ ਅਸੀਂ ਤਿਉਹਾਰ ਨਾ ਮਨਾਈਏ ਤਾਂ ਸਾਡੀ ਜਿਹੜੀ ਜੀਵਨ ਹੈ, ਨਾ ਰੋਜ਼ਾਨਾ ਦੇ ਜਿਹੜੇ ਜੀਵਨ ਹੈ, ਰੋਜ਼ਾਨਾ ਦੇ ਕੰਮ ਕਾਰ ਕਰਕੇ ਸਾਡੀ ਜ਼ਿੰਦਗੀ ਬੋਰਿੰਗ ਹੋ ਜੋ, ਇਸ ਕਰਕੇ ਤਿਉਹਾਰਾਂ ਦਾ ਸਾਡੇ ਮਨੁੱਖ ਮੱਨੁਖੀ ਜੀਵਨ ਦੇ ਵਿੱਚ ਬਹੁਤ ਹੀ ਜ਼ਿਆਦਾ ਮਹੱਤਵ ਹੈ ਤੇ ਬਹੁਤ ਡੂੰਘਾ ਅਸਰ ਪਾਉਂਦਾ ਹੈ। ਜਿਵੇਂ ਕਿ ਦੇਖੋ, ਸਾਡੇ ਹਰ ਸਾਲ ਕੋਈ ਨਾ ਕੋਈ ਤਿਉਹਾਰ ਆਉਂਦਾ ਹੈ, ਥੋੜੇ ਟਾਈਮ ਬਾਅਦ ਤੇ ਉਹ ਜਦੋਂ ਤਿਉਹਾਰ ਆਉਂਦਾ ਹੈ ਤੇ ਅਸੀਂ ਅਸੀਂ ਉਸ ਤਿਉਹਾਰ ਨੂੰ ਮਨਾਉਣ ਚ' ਇੰਨਾ ਕੁ ਬਿਜ਼ੀ ਹੋ ਜਾਂਦੇ ਨੇ, ਕਿ ਸਾਡੀ ਜਿਹੜੀ ਟੈਨਸ਼ਨਾਂ ਨੇ ਰੋਜ਼ਾਨਾ ਦੀਆਂ ਟੈਸ਼ਨਾਂ ਨੇ, ਉਹ ਤੋਂ ਆਪਾਂ ਥੋੜਾ ਸੈਡ ਹੋ ਜਾਂਦੇ ਨੇ, ਪਰਾ ਹੋ ਜਾਂਦੇ ਨੇ ਉਹ ਬੱਚਿਆਂ ਤੋਂ ਦੂਰ ਹੋ ਜਾਂਦੇ ਨੇ ਕਿਉਂਕਿ ਸਾਡਾ ਸਾਰਾ ਧਿਆਨ ਜਿਹੜਾ ਤਿਉਹਾਰ ਵੱਲ ਰਹਿ ਜਾਂਦਾ ਹੈ। ਅਸੀਂ ਆਹ ਕਰਨਾ। ਅਸੀਂ ਗਿਫਟ ਲੈਣੇ ਆ ਤੇ ਐਦਾਂ, ਬਾਹਰ ਜਾਣਾ ਡੈਕੋਰੇਸ਼ਨ ਕਰਨਾ ਸੋ
ਹਾਂਜੀ
ਹਾਂਜੀ, ਹਾਂਜੀ, ਹਾਂਜੀ, ਇਹ ਸਾਰੀ ਚੀਜ਼ਾਂ ਚੀਜ਼ਾਂ ਨੇ ਤੇ ਇਸ ਕਰਕੇ ਜਿਹੜੇ ਤਿਉਹਾਰ ਨੇ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਨੇ ਕਿਉਂਕਿ, ਜੇ ਆਪਾਂ ਦੇਖੋ ਰੋਜ਼ਾਨਾ ਉਹ ਇੱਕੋ ਹੀ ਕੰਮ ਕਰੀ ਜਾਵਾਂਗੇ ਕਰੀ ਜਾਂਗੇ ਠੀਕ ਹੈ। ਅਸੀਂ ਆਪ ਵੀ ਬੋਰ ਹੋ ਜਾਂਦੇ ਨੇ ਨਾਲੇ ਅਸਲ ਜੀਵਨ ਦੇ ਵਿੱਚ ਮਨੁੱਖੀ ਜੀਵਨ ਦੇ ਵਿੱਚ ਕਿੰਨੀ ਕੀ ਟੈਨਸ਼ਨ ਹੈ। ਹਰ ਇੱਕ ਇਨਸਾਨ ਨੂੰ ਕਿੰਨੀਆਂ ਕੁ ਟੈਨਸ਼ਨਾਂ ਨੇ ਤਿਉਹਾਰ ਇੱਕ ਬਣਨਾ ਹੀ ਬਣਦਾ ਹੈ ਜਦੋਂ ਅਸੀਂ ਕੋਈ ਆਂਦਾ ਅਸੀਂ ਮਨਾਦੇ ਹਾਂ ਗੱਲਾਂ ਬਾਤਾਂ ਕਰਦੇ ਤੇ ਸਾਨੂੰ ਟੈਸ਼ਨਾਂ ਤੋਂ ਥੋੜਾ ਦੂਰ ਕਰ ਦਿੰਦਾ ਹੈ। ਸੜਾ ਧਿਆਨ ਟੈਨਸ਼ਨ ਵੱਲ ਰਹਿੰਦਾ ਹੀ ਨਹੀਂ ਸਾਨੂੰ ਟੈਸ਼ਨ ਸਾਨੂੰ ਇੰਨਾ ਚਾਹ ਚੜ੍ਹ ਜਾਂਦਾ ਅਸੀਂ ਕੰਮਾਂ 'ਚ ਇੰਨੀ ਕੁ ਬਿਜ਼ੀ ਹੋ ਜਾਂਦੇ ਹਾਂ ਤਿਉਹਾਰ ਮਨਾਉਣ ਦੇ ਵਿੱਚ ਕੀ ਟੈਸ਼ਨਾਂ ਵੱਲ ਭੁੱਲ ਜਾਂਦੇ ਹਾਂ
ਹਾਂਜੀ ਹਾਂਜੀ ਇਹ ਤਾਂ ਹੈ ਹੀ ਆ ਹਾਂਜੀ
ਹੂੰ ਜਿਵੇਂ ਕਿ ਹੁਣ ਰੱਖੜੀ ਦਾ ਤਿਉਹਾਰ ਆਉਣ ਲੱਗਾ ਰੱਖੜੀ ਦਾ ਤਿਉਹਾਰ ਭੈਣ ਭਰਾਵ ਦੇ ਵਿਆਹ ਦਾ ਪ੍ਰਤੀਕ ਹੈ ਜਨਮ ਅਸ਼ਟਮੀ ਆਉਣ ਲੱਗੀ ਹੈ ਫਿਰ ਹੋਲੀ ਹੈ ਦੀਵਾਲੀ ਹੈ। ਠੀਕ ਹੈ ਇੰਨੇ ਸਾਰੇ ਤਿਉਹਾਰ ਹੈ। ਤਿਉਹਾਰ ਮਨਾ ਕੇ ਹੀ ਸਾਨੂੰ ਆਪ ਵੀ ਖੁਸ਼ੀ ਮਿਲਦੀ ਤੇ ਆਪਾਂ ਦੂਜਿਆਂ ਨੂੰ ਵੀ ਖੁਸ਼ੀ ਦਿੰਦੇ ਹਾਂ ਜਿਵੇਂ ਕਿ ਹੁਣ ਸਾਡੇ ਤਿਉਹਾਰ ਆਉਂਦੇ ਆ ਆਪਾਂ ਗਿਫਟ ਲੈਂਦੇ ਨੇ ਅਸੀਂ ਉਹਨਾਂ ਨੂੰ ਦੇਣ ਚਾਹੁੰਦੇ ਹਾਂ। ਉਹਨਾਂ ਨੂੰ ਮਿਲਦੇ ਹਾਂ। ਤੇ ਖੁਸ਼ੀਆਂ ਡਬਲ ਹੋ ਜਾਂਦੀਆਂ ਨੇ
ਹਾਂਜੀ ਹਾਂਜੀ ਹੈਲੋ ਹਾਂਜੀ ਹਾਂਜੀ ਸਾਡੀ ਆਵਾਜ਼ ਨਹੀਂ ਸਹੀ ਆ ਰਹੀ ਸੀ ਨਾ ਵਿੱਚ ਹਾਂਜੀ
ਬਹੁਤ ਜ਼ਰੂਰੀ
ਹਾਂਜੀ ਹਾਂਜੀ ਤਿਉਹਾਰ ਤੇ ਮਤਲਬ ਹਾਂਜੀ ਤੇ ਖੁਸ਼ੀ ਤਾਂ ਹੁੰਦੀ ਹੈ ਚਲੋ ਕਿਸੇ ਨੇ ਆਉਣਾ ਵੀ ਹੈ ਤੇ ਅਸੀਂ ਜਾਣਾ ਵੀ ਆ ਹੁਣ ਦੀਵਾਲੀ ਦੇਖ ਲੋ ਘਰ ਦੀਆਂ ਸਫਾਈਆਂ ਕਰੋ ਪੇਂਟ ਕਰੋ ਕੋਈ ਮਤਲਬ ਚੀਜ਼ ਟੁੱਟ ਭੱਜਿਆ ਸਹੀ ਕਰੋ ਕੋਈ ਟੁੱਟਾ ਸਮਾਨ ਸੁੱਟੋ ਬਾਹਰ ਕੋਈ ਨਵਾਂ ਲਿਆਓ ਬਾਕੀ ਇਹ ਤਾਂ ਹੈ ਫੈਸਟੀਵਲ ਚ ਟਾਈਮ ਦਾ ਪਤਾ ਹੀ ਨਹੀਂ ਲਗਦਾ ਕਿੱਦਾਂ ਟਾਈਮ ਲੰਗ ਜਾਂਦਾ ਕਿੱਦਾਂ ਨਹੀਂ ਲੰਘਦਾ
ਹਾਂਜੀ ਹਾਂਜੀ ਆਪਾਂ ਇ ਕਿ ਬਿਜ਼ੀ ਹੁੰਦੇ ਉਹੀ ਤਾਂ ਕਹਿ ਟੈਨਸ਼ਨ ਹੈ ਤਾਂ ਦੂਰ ਹੋ ਜਾਂਦੇ ਹਾਂ ਆਪਾਂ ਜਿੱਥ ਰੋਜ਼ਾਨਾ ਲਾਈਫ ਦੇ ਵਿੱਚ ਇੱਕੋ ਈ ਇੱਕੋ ਹੀ ਕੰਮ ਕਰ ਕਰਕੇ ਬੋਰ ਹੋ ਜਾਂਦੇ ਆ ਇੰਨੀਆਂ ਟੈਂਨਸ਼ਨਾਂ ਨੇ ਆਪਾਂ ਤਿਉਹਾਰ ਮਨਾ ਕੇ ਉਹ ਚੀਜ਼ਾਂ ਨੂੰ ਭੁੱਲ ਬੈਠੇ ਹੁੰਦੇ ਹਾਂ।
ਭੁੱਲ ਬੈਠੇ ਹੁੰਦੇ ਹਾਂਜੀ ਇਹ ਤਾਂ ਹੈ ਉਹਦੇ ਚਲੋ ਫਿਰ ਮਾਇੰਡ ਚ ਉਹ ਵੀ ਟੈਨਸ਼ਨ ਨਹੀਂ ਨਿਕਲ ਜਾਂਦੀ ਹੈ ਕਿ ਅਸੀਂ ਚਲੋ ਇਹ ਗੱਲ ਸੀ। ਸੀ ਹਾਂਜੀ ਉਹਦੇ ਚ ਭੁੱਲ ਜਾਂਦੇ ਉਹਨੂੰ ਚਲੋ ਫਿਰ ਚ ਸੋਚ ਰਹੇਦੇ ਵੀ ਜਿਹੜਾ ਮਾੜਾ ਟਾਈਮ ਆ ਉਹਨੂੰ ਛੱਡੋ ਪਰੇ ਜਿਹੜਾ
ਉਨੂੰ ਯਾਦ ਕਰੋ ਬਿਲਕੁਲ ਜੀ ਬਿਲਕੁਲ ਸਹੀ ਗੱਲ ਆਖੀਏ ਜੀ ਹੁਣ ਜਿਵੇਂ ਕਿ ਨਿੱਕੇ ਨਿੱਕੇ ਬੱਚੇ ਨੇ ਸਾਡੇ ਘਰਾਂ ਚ ਰਹਿਲੋ ਨਿੱਕੇ ਬੱਚੇ ਇਹਨਾਂ ਨੂੰ ਕਿੰਨਾ ਕੁ ਚੜ ਜਾਂਦਾ ਨਵੇਂ ਕੱਪੜੇ ਲੈਣੇ ਆ ਤੇ ਟੋਏ ਲੈਣੇ ਆ ਗਿਫਟ ਲੈਣੇ ਆ ਅਸੀਂ ਮਾਸੀ ਵੱਲ ਜਾਣਾ ਭੂਆ ਵੱਲ ਜਾਣਾ, ਮਾਮੂ ਵੱਲ ਜਾਣਾ ਕਿੰਨਾ ਚਾਰ ਚੜ੍ਹ ਜਾਂਦਾ। ਅਗਲੇ ਬੱਚੇ ਵੀ ਸਕੂਲ ਜਾ ਕੇ ਬੋਰ ਹੋ ਜਾਂਦੇ ਟਿਊਸ਼ਨਾਂ ਜਾ ਕੇ। ਬੋਰ ਹੋ ਜਾਂਦੇ ਨਾ ਉਹਨਾਂ ਨੂੰ ਵੀ ਇੱਕ ਨਵਾਂ ਬ੍ਰੇਕ ਮਿਲਦਾ ਐ।
ਹਾਂਜੀ ਬ੍ਰੇਕ ਮਿਲਦਾ ਹਾਂਜੀ ਛੱਟੀ ਚਲੋ ਸਕੂਲੋਂ ਛੁਟੀਆਂ ਆ ਜਾਂਦੀ ਬੱਚੇ ਦਾ ਵੀ ਥੋੜਾ ਮਾਇੰਡ ਫਰੈਸ਼ ਹੋ ਜਾਂਦਾ ਨਾ ਛੁੱਟੀ ਜਦ ਸਕੂਲ ਜੋ ਆਂਦੀ ਐ ਕਿੱਦਾਂ ਅ ਕੋਈ ਫੈਸਟੀਵਲ ਦੀ ਛੁੱਟੀ ਹੋ ਜਾਂਦੀ ਐ ਕੋਈ ਤਿਉਹਾਰ ਦੀ। ਛੁੱਟੀ ਵਗੈਰਾ ਆ ਜਾਂਦੀ ਚਲੋ ਬੱਚ ਚੇ ਵੀ ਥੋੜੇ ਹੈਪੀਨੈਸ ਹੋ ਜਾਂਦੇ ਹੁਣ ਚਲੋ ਜਿਦਾਂ ਵੀਕਂਡ ਦੀਆਂ ਛੁੱਟੀਆਂ ਸੀਗੀਆਂ ਗਰਮੀਆਂ ਦੀਆਂ। ਤੇ ਹੁਣ ਚਲੋ ਬੱਚੇ ਸਕੂਲ ਗਏ ਹੁਣ ਕਾਫ਼ੀ ਕੁਛ ਬੱਚੇ ਪ੍ਰੋਜੈਕਟ ਵਗੈਰਾ ਜਿਹੜ ਬਣਾ ਕੇ ਲੈ ਕੇ ਗਏ ਤੇ ਬੱਚਿਆਂ ਨੂੰ ਕਾਫ਼ੀ ਕੁਛ ਉੱਥੋਂ ਵੀ ਸਿੱਖਣ ਨੂੰ ਮਿਲਿਆ ਹਨਾਂ। ਹਾਂ, ਸਕੂਲ ਚ ਵੀ ਹਾਂਜੀ। ਸਕ ਸਕੂਲ ਚ ਵੀ ਜਿਦਾਂ ਕੋਈ ਫੈਸਟੀਵਲ ਆਂਦਾ ਕਿਦਾਂ ਬੱਚਿਆਂ ਨੂੰ ਤਿਆਰੀ ਕਰਾਂਦੇ ਬੇਟਾ ਉਹ ਚਾਰਟ ਬਣਾ ਕੇ ਲਿਆਓ ਜਾਂ ਡੈਕੋਰੇਸ਼ਨ ਦਾ ਸਮਾਨ ਲੈ ਕੇ ਆਓ ਤੁਹਾਡਾ ਰੂਮ ਵਗੈਰਾ ਤਿਆਰ ਕਰਨਾ ਨਾ ਅੱਜ ਆਹ ਫੈਸਟ ਫੈਸਟੀਵਲ ਐ, ਕਾਫੀ ਮਤਲਬ ਸਕੂਲ ਵਾਲੇ ਵੀ ਕਾਫੀ ਮਤਲਬ ਫੇ ਟੀਵਲ ਮਨਾ ਰਹੇ ਆ ਕੁਛ ਬੱਚੇ ਸਕੂਲ ਤੋਂ ਵੀ ਸਿੱਖਦੇ ਆ ਵੀ ਅੱਜ ਆਹ ਤਿਉਹਾਰ ਐ। ਇੱਥੇ ਮਤਲਬ ਇਹ ਕਰਨਾ ਵਾ, ਏਦਾਂ ਕਰਨਾ ਜਾਂ ਓਦਾਂ ਕਰਨਾ ਹਨਾਂ। ਬੱਚੇ ਸਿੱਖਦੇ ਨੇ ਸਕੂਲ ਤੋਂ ਵੀ ਕਾਫੀ ਕੁਛ
ਜੇ ਇਹ ਤਿਉਹਾਰ ਨਾ ਮਨਾਏ ਜਾਣ ਤੇ ਮਨੁੱਖੀ ਜੀਵਨ ਕਿੰਨਾ ਬੋਰਿੰਗ ਹੋ ਜੇ।
ਬੋਤ ਜ਼ਿਆਦਾ ਹਾਂਜੀ ਹਾਂਜੀ, ਇਹ ਤਾਂ ਹੈ।
ਠੀਕ ਐ ਕਿਹਨੂੰ ਬੱਚਿਆਂ ਨੂੰ ਸਕੂਲੇ ਚ ਦੱਸਿਆ ਜਾਂਦਾ ਵਾ ਹਰ ਇੱਕ ਹਰ ਇੱਕ ਤਿਉਹਾਰ ਦਾ ਆਪਣੇ ਮਹੱਤਵ ਹੋਲੀ ਰੰਗਾਂ ਦਾ ਤਿਉਹਾਰ ਐ। ਦੀਵਾਲੀ ਰੋਸ਼ਨੀ ਦਾ ਤਿਉਹਾਰ ਐ। ਭੈਣ ਅਹ ਰੱਖੜੀ ਭੈਣ ਭਰਾਵਾਂ ਦਾ ਪਿਆਰ ਦਾ ਪਰ ਤੀਕ ਐ, ਵਿਸਾਖੀ ਕਣਕਾਂ ਦੀ ਵਾਢੀ ਦਾ ਐ। ਲੋਹੜੀ ਮਨਾਇਆ ਜਾਂਦਾ ਕਿ ਜਦੋਂ ਸਾਡੇ ਘਰ ਚ ਹਾਂ
ਹਾਂਜੀ।
ਤਿਉਹਾਰ ਹਾਂ ਤੀਜ ਜਾਂਦੀ ਜਦੋਂ ਠੀਕ ਐ ਤੇ ਹੁਣ ਜਨਵਰੀ ਆਂਦੀ ਐ। ਉਹਦੇ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਐ, ਕੋਈ ਨਵਾਂ ਬੱਚਾ ਜਨਮੇ ਭਾਵੇਂ ਕੁੜੀ ਹੋਵੇ, ਭਾਵੇਂ ਮੁੰਡਾ ਹੋਵੇ। ਮਤਲਬ ਹਰ ਮਹੀਨੇ ਕੋਈ ਤਿਉਹਾਰ ਲੱਗਾ ਈ ਰਹਿੰਦਾ ਵਾ, ਜਿਹਦੇ ਨਾਲ ਸਾਨੂੰ ਵੀ ਉਹਦਾ ਆਨੰਦ ਮਾਣੇ ਆਂ ਤੇ ਤੇ ਮਜ਼ਾ ਵੀ ਆਂਦਾ ਤਿਉਹਾਰ ਮਨਾਉਣ ਚ
ਹਾਂਜੀ ਹਾਂਜੀ ਇਹ ਤਾਂ ਹੈ ਹੀ ਹਾਂਜੀ। ਬਿਲਕੁਲ ਸਹੀ ਗੱਲ ਏ ਪਰਿਵਾਰ ਮਤਲਬ ਚਲੋ ਇਸੇ ਬਾਹਨੇ ਕੱਠਾ ਹੋ ਜਾਂਦਾ ਉਦਾਂ ਨੀ ਤੇ ਕਿਸੇ ਕੋਲ ਕਿਨਾ ਟਾਈਮ ਨੀ ਹੁੰਦਾ ਹੈਗਾ ਨਾਂ, ਜਿੱਦਾਂ ਸਾਰੇ ਆਪਣੀ-ਆਪਣੀ ਲਾਈਫ ਚ ਬਿਜ਼ੀ ਆ ਮਤਲਬ ਨਾ ਕਿਸੇ ਘਰ ਆਣਾ, ਨਾ ਕਿਸੇ ਘਰ ਜਾਣਾ। ਹਾਂਜੀ।
ਉਹੀ ਗੱਲ ਮੈਂ ਵੀ ਆਖਿਆ ਕਿ ਅੱਜ-ਕੱਲ ਤਾਂ ਕੀਹਦੇ ਕੋਲ ਟਾਈਮ ਹੀ ਹੇਨੀ ਗਾ। ਤਿਉਹਾਰ ਦੇ ਬਹਾਨੇ ਤਾਂ ਬੰਦਾ ਇੱਕ ਦੂਜੇ ਨੂੰ ਮਿਲ ਲੈਂਦਾ।
ਹਾਂਜੀ ਹਾਂਜੀ, ਮਿਲਤਾ ਜਾਂ ਕੋਈ ਸ਼ਾਦੀ ਵਗੈਰਾ ਹੋ ਵੀ ਉੱਥੇ ਬੰਦਾ ਪ੍ਰੋਗਰਾਮ ਤੇ ਮਿਲਦਾ ਵਾ ਹਾਂ ਚਲੋ ਦੁੱਖ ਕੰਮ ਜਿਦ ਲ ਰਹਿੰਦਾ ਤੇ ਚਲੋ ਬੰਦਾ ਉੱਥੇ ਮਿਲਦਾ ਰਹਿੰਦਾ ਹਨਾਂ ਇੱਕ ਦੂਸਰੇ ਨੂੰ
ਹਾਂਜੀ। ਹਾਂ ਉਹੀ ਤਾਂ ਗੱਲ ਏ ਕਿ ਤਿਉਹਾਰਾਂ ਜ਼ਿੰਦਗੀ ਅਸਲ ਜ਼ਿੰਦਗੀ ਚ ਬਹੁਤ ਮਹੱਤਵ ਹੈਗਾ ਵਾ ਜਿਵੇਂ ਕਿ ਉਹ ਕੋਈ ਤਿਉਹਾਰ ਆਂਦਾ ਕਿ ਬੰਦਾ ਆਂਦਾ ਜਾਂਦਾ ਰੱਖੜੀ ਦਾ ਤਿਉਹਾਰ ਆਉਣ ਡਿਆ ਵਾ ਭੈਣਾਂ ਚ ਕਿੱਡਾ ਕ ਚਾਰ ਚੱੜ ਗਿਆ ਹੁਣਾ ਕਿ ਸੂਟ ਲੈਣਾ ਜੀ, ਗਿਫਟ ਲੈਣੇ ਭਤੀਜਿਆਂ ਵਾਸਤੇ। ਭਰਾਵਾਂ ਵਾਸਤੇ ਲੈਣੇ ਆ, ਅਸੀਂ ਉਹਨਾਂ ਦੇ ਘਰ ਜਾਣਾ ਵਾ ਉਹਨਾਂ ਨੂੰ ਦੇਣਾ ਵਾ। ਦੇਖੋ ਇਹਨਾਂ ਚੱਕਰਾਂ ਦੇ ਵਿੱਚ ਉਹ ਆਪਣੀ ਨਾ ਜਿਹੜੀ ਟੈਨਸ਼ਨ ਹੈ ਨਾ ਉਹ ਭੁੱਲੀ ਬੈਠ ਹੁੰਦੀ ਆ, ਕਹਿੰਦੀ ਜ ਅਸੀਂ ਆਹ ਲੈਣਾ ਜੀ, ਉਹ ਲੈਣਾ ਜੀ
ਹਾਂਜੀ ਹਾਂਜੀ ਇਹ ਤਾਂ ਹੈ, ਹਮ ਚਲੋ ਅਗਲੀ ਵੇਟ ਕਰਦੇ ਵੀ ਸਾਡੇ ਘਰ ਗੈਸਟ ਆਣੇ ਆ ਜਾਂ ਕਿੱਦਾਂ ਨਾ, ਉਹਨਾ ਨੂੰ ਵੀ ਹੁੰਦਾ ਵੀ ਅਸੀਂ, ਉਹਨਾ ਦੀ ਸ਼ੋਪਿੰਗ ਕਰਨੀ ਆ ਜਾਂ ਕੁਛ ਦੇਣਾ ਉਹਨਾਂ ਨੂੰ ਜਾਂ ਕੁਛ ਕਰਨਾ, ਕਾਫੀ ਮਤਲਬ ਚਲੋ ਆਪਣੀ ਮਦਰ ਲਗਾ ਲੋ ਜਾਂ ਆਪਣੇ ਭਾਬੀਆਂ ਲਗਾ ਲ ਲੋ। ਉਹਨਾਂ ਨੂੰ ਵੀ ਹੁੰਦਾ ਨਾ, ਵੀ ਚਲ ਸਿਸਟਰ ਆਉਣਗੀਆ ਜਾਂ ਕੁਛ ਕਰਨਗੀਆਂ, ਜਾਂ ਕਿੱਦਾਂ ਨਾ
ਹਾਂ ਉਹੀ ਚਾਵਾਂ ਦੇ ਨਾਲ ਹੀ, ਉਹ ਵੀ ਸਾਨੂੰ ਉਡੀਕਦੀਆਂ ਹੁੰਦੀਆਂ। ਹਾਂ ਉਹੀ ਚਾਵਾਂ ਨਾ, ਸਾਨੂੰ ਉਡੀਕਦੀ ਹੁੰਦੀ ਕਿ ਸਾਡੀ ਭਾਬੀਆਂ ਨੇ ਆਉਣਾ ਵਾ, ਆਪਣੇ ਭਰਾ ਨੂੰ ਰੱਖੜ ਬੰਨਣ ਆਉਣਾ ਵਾ, ਬੱਚਿਆਂ ਨੇ ਆਉਣਾ ਵਾ ਚਲੇ ਮੈਂਹ ਆ ਬਣਾ ਲਵਾਂ, ਹੁਣ ਕਿੰਨਾ ਚਾਅ ਚੜ ਜਾਦਾ ਸਾਨੂੰ, ਜਦੋਂ ਪਤਾ ਲੱਗੇ ਸਾਡੇ ਬੱਚਿਆਂ ਨੇ ਆਉਣਾ ਵਾ, ਅਸੀਂ ਕਹਿੰਦੇ ਹਾਂ ਅਸੀ ਬੱਚਿਆ ਲਈ ਸੈਂਡਵਿਚ ਬਣਾ ਲਈਏ, ਆਹ ਬਣਾ ਲਈਏ, ਉਹ ਬਣਾ ਲਈਏ ਬੱਚੇ ਕਿਹੜਾ ਰੋਜ਼ ਆਂਦੇ ਨੇ, ਦਿਨ ਤਿਉਹਾਰ ਤੇ ਆਉਂਦੇ ਨੇ
ਹਾਂਜੀ ਹਾਂਜੀ, ਦਿਨ ਤਿੳਆਰ ਤੇ ਉਹੀ ਤੇ ਬਸ ਇਹੀ ਟਾਈਮ ਹੁੰਦਾ ਵਾ ਜਦੋਂ ਪਰਿਵਾਰ ਇਕੱਠਾ ਹੁੰਦਾ ਵਾ, ਹਾਂ ਇਹੀ ਟਾਈਮ ਹੁੰਦਾ ਜਦੋਂ ਮਤਲਬ ਤਿਉਹਾਰਾਂ ਦੀ ਸਾਰੇ ਇਕੱਠੇ ਹੁੰਦੇ ਆ।
ਹੂ ਹੂ। ਇਹ ਦੇਖੋ ਉਹੀ ਤੇ ਗੱਲ ਹੈ ਨਾ, ਇਸ ਕਰਕੇ ਜੇ ਅਸੀਂ ਤਿਉਹਾਰ ਨਾ ਮਨਾਈਏ ਤਾਂ ਸਾਡੀ ਜ਼ਿੰਦਗੀ ਫਿੱਕੀ ਹੋ ਜਾਂਦੀ ਹੈ।
ਫਿਕੀ ਹੋ ਜਾਂਦੀ ਹਾਂਜੀ, ਤਿਉਹਾਰ ਕੋਈ ਵੀ ਰੰਗਤ ਭਰਦਾ ਲਾਈਫ ਵਿੱਚ, ਹਾਂਜੀ
ਜਦੋਂ ਆਪਾਂ ਤਿਉਹਾਰ ਮਨਾਉਂਦੇ, ਸਾਡੇ ਅਸਲ ਜੀਵਨ ਸਾਨੂੰ ਬਹੁਤ ਵਧੀਆ ਲੱਗਦਾ।
ਹਾਂਜੀ ਹਾਂਜੀ ਵਧੀਆ ਲੱਗਦਾ, ਹ ਬ ਬੱਚਿਆਂ ਦੀ ਕਿੰਨੀ ਐਕਸਾਈਟਮੈਂਟ ਹੁੰਦੀ ਹੈ ਦੀਵਾਲੀ ਤੇ ਦੇਖਲੋ, ਪਟਾਕੇ ਲੈਣੇ ਆ, ਕੱਪੜੇ ਲੈਣੇ ਆ, ਸ਼ੋਪਿੰਗ ਕਰਨੀ ਹੈ।
ਦੇਖੋ ਤਿਉਹਾਰਾਂ ਦੇ ਬਹਾਨੇ ਹਾਂ, ਤਿਉਹਾਰਾਂ ਦੇ ਬਹਾਨੇ ਜਿਹੜੇ ਆ ਰੁਜ਼ਗਾਰ ਵੀ ਕਿੰਨਾ ਵੱਧ ਜਾਂਦਾ ਹੈ ਠੀਕ ਆਹ, ਲੋਕੀ ਪਟਾਕੇ ਲਾਉਂਦੇ ਨੇ ਬਾਜ਼ਾਰਾਂ ਦੇ ਵਿੱਚ ਰੌਣਕਾਂ ਕਿੰਨੀਆਂ ਹੁੰਦੀਆਂ ਨੇ, ਦੁਕਾਨਾਂ- ਦੁਕਾਨਾਂ ਕਿੰਨੀਆਂ ਸੱਜੀਆਂ ਹੁੰਦੀਆਂ ਨੇ
ਹਾਂਜੀ ਹਾਂਜੀ।
ਲੋਕਾਂ ਨੂੰ ਰੁਜ਼ਗਾਰ, ਰੁਜ਼ਗਾਰ ਵੀ ਮਿਲ ਜਾਂਦਾ ਹੈ। ਫੁੱਲਾਂ ਦਾ ਕੰਮ ਦੀਵਾਲੀ ਤੇ ਮਿਲ ਚੜ੍ਹਦਾ ਵਾ
ਹਾਂਜੀ ਹਾਂਜੀ, ਕਾਫ਼ੀ ਡੈਕੋਰੇਸ਼ਨ ਦਾ ਸਮਾਨ ਦੇਖਲੋ ਕਿੱਦਾਂ ਗਲੀਆਂ 'ਚ ਆਉਦੇ ਵੇਚਣ ਵਾਲੇ ਨਾ ਕੋਈ ਕੱਪ ਵੇਚਣ ਆਉਂਦਾ ਵਾ, ਕੋਈ ਤਾਂ ਮਤਲਬ ਕੀ ਕਹਿੰਦੇ ਤੋਰੜ ਤੋਂ ਬਾਅਦ ਜਿਹੜਾ ਹੁੰਦਾ ਵਾ, ਉਹ ਦੇਣ ਆਉਂਦੇ ਨੇ ਕਾਫ਼ੀ ਕੁਛ ਮਤਲਬ, ਵਧੀਆ ਵਧੀਆ, ਨਵੀਂ -ਨਵੀਂ ਚੀਜ਼ਾਂ ਲੈ ਕੇ ਆਉਂਦੇ ਨੇ ਹਰ ਸਾਲ।
ਹਾਂ ਉਹੀ ਤਾਂ ਗੱਲ ਹੈ ਨਾ, ਫਿਰ ਅਗਲੇ ਬਾਜ਼ਾਰ ਇੰਨੇ ਕੁ ਸੱਜੇ ਹੁੰਦੇ ਦਿਲ ਤਾ ਕਰਦਾ ਵੀ ਸਾਰਾ ਸਮਾਨ ਲੈ ਆਈਐ, ਪਰ ਦੇਖੋ ਸਬ ਨੂੰ, ਹਾਂ
ਹਾਂਜੀ, ਆਪਣੇ ਬਜਟ ਦੇ ਹਿਸਾਬ ਨਾਲ ਚਲੋ, ਕੋਈ ਗਰੀਬ ਹੈ, ਕੋਈ ਅਮੀਰ ਹੈ ਨਾ ਜਿੱਦਾਂ ਵੀ ਮਤਲਬ ਚਲੋ ਸਾਰੇ ਖਰੀਦਦੇ ਨੇ, ਮਤਲਬ ਕੁਛ ਨਾ ਕੁਛ ਕਰਦੇ ਨੇ, ਮਨਾਉਂਦਾ ਤੇ ਹਰ ਕੋਈ ਹੈ। ਬਸ ਬਸ, ਹਾਂਜੀ ਹਾਂਜੀ।
ਕੋਈ ਜ਼ਿਆਦਾ ਮਨਾਉਂਦਾ ਤੇ ਕੋਈ ਥੋੜ੍ਹਾ ਮਨਾਉਂਦਾ, ਪਰ ਜ਼ਿੰਦਗੀ 'ਚ ਸਭ 'ਚ ਬਦਲਾਵ ਆ ਜਾਂਦਾ। ਥੋੜਾ ਜਾ, ਹਾਂ। । ਹਾਂ, ਚਲੋ ਜਿਵੇਂ ਤੁਹਾਡੇ ਨਾਲ ਤਿਉਹਾਰ ਦੇ ਵਿਸ਼ੇ ਤੇ ਗੱਲ ਕਰਕੇ ਬਹੁਤ ਵਧੀਆ ਲੱਗਾ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। । ।